ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਾਲ ਜੀ, ਕਿਆ ਹਾਲ ਚਾਲ ਹੈ, ਕੀ ਕਰ ਰਹੇ।
ਹਾਂਜੀ, ਬਸ ਠੀਕ ਹੈ। ਤੁਸੀਂ ਦੱਸੋ, ਕਿੱਦਾਂ ਹੋ?
ਸਬ ਵਧੀਆ ਜੀ, ਇੱਥੇ ਵੀ ਸਬ ਵਧੀਆ ਹੈ। ਮੌਸਮ ਦਾ ਆਨੰਦ ਉਠਾ ਰਹੇ ਆਂ ਹਾਰ ਹਾਂਜੀ, ਸਭ ਠੀਕ ਹੈ ਭੈਣ ਜੀ। ਮੈਂ ਕਿਹਾ, ਮੌਸਮ ਦਾ ਆਨੰਦ ਉਠਾ ਰਹੇ ਹਾਂ, ਅਸੀਂ ਤਾਂ ਇੱਥੇ ਹੁਣ ਮੌ ਹੁਣ ਥੋੜਾ ਬਦਲਿਆ ਐ, ਗਰਮੀ ਤੋਂ ਸਾਹ ਮਿਲਿਆ ਸਾਨੂੰ ਥੋੜਾ ਜਿਹਾ।
ਨਹੀਂ, ਨਹੀਂ ਤਾਂ ਫਿਰ ਰਹਿਣਾ ਵੀ ਬਹੁਤ ਔਖਾ ਜੇ ਏਦਾਂ ਹੀ ਗਰਮੀ ਪਈ ਜਾਵੇ।
ਜੀ ਜੀ, ਤੁਹਾਡਾ ਕਿਹੋ ਜਿਹਾ ਹੈ?
ਹਾਂਜੀ, ਸਾਡਾ ਵੀ ਠੀਕ ਐ। ਇੱਕ ਦੋ ਦਿਨ ਪਹਿਲਾਂ ਬਾਰਿਸ਼ ਵਗੈਰਾ ਹੋਈ ਸੀ, ਤਾਂ ਥੋੜਾ ਜਿਹਾ ਠੀਕ ਹੈ, ਘੱਟ ਇ ਹੈ ਗਰਮੀ। ਤਾਂ ਹੁਣ ਹੋਰ ਕਿਆ?
ਹੋਰ ਦੱਸੋ, ਹੋਰ ਬੱਚਿਆਂ ਦੇ ਹੋਮਵਰਕ ਵਗੈਰਾ ਕੰਪਲੀਟ ਹੋ ਗਏ।
ਬਸ ਚੱਲ ਰਹੇ ਨੇ, ਤੁਹਾਨੂੰ ਪਤਾ ਹੈ, ਅੱਸੀ ਤਾਂ ਮੀਨਜ਼ ਹੋਮਵਰਕ ਆਪਾਂ ਨੂੰ ਹੀ ਕਰਨੇ ਪੈਂਦੇ ਐ, ਬੱਚਿਆਂ ਦੇ।
ਹੋਰ ਕੀ, ਮੈਂ ਤਾਂ ਖੁੱਦ ਕਹਿੰਨੀ ਹਾਂ, ਪਢ।
ਪਤਾ ਹੁੰਦਾ ਹੈ ਨਾ, ਉਹ ਤਾਂ ਫਿਰ ਪੇਰੈਂਟਸ ਨੂੰ ਹੀ ਕਰਨਾ ਪੈਂਦਾ ਏ, ਹੁ ਹੁ।
ਸਹੀ ਕਿਆ ਰ ਹੋ
ਹਾਂਜੀ ਨਾਲ ਸਾਨੂੰ ਵੀ ਹੋਮਵਰਕ ਮਿਲਦਾ ਹਨ ਨਾ ਬੱਚਿਆਂ ਨਾਲ
ਹਾਂ ਮੈਂ ਤਾਂ ਬੱਚਿਆਂ ਨੂੰ ਇਹ ਕਹਿਆ ਹੈ ਕਿ ਪੜ੍ਹਾਈ ਜਿਵੇਂ ਪੜ੍ਹਨਾ ਲਿਖਣਾ ਤਾਂ ਬਹੁਤ ਜ਼ਰੂਰੀ ਹੈ ਜ ਹੋਮਵਰਕ ਵਗੈਰਾ ਹੈ ਕੋਸ਼ਿਸ਼ ਕਰੋ ਕਿ ਖੁੱਦ ਕਰੋ ਕਿ ਤੁਹਾਨੂੰ ਪਤਾ ਤਾਂ ਲੱਗੇ ਕੀ ਹੈ ਕੀ ਕਰਨਾ ਹੈ ਜੈਸੀਂ ਘਰ ਤਾਂ ਸਾਰਾ ਤੇ ਫਿਰ ਤੁਹਾਨੂੰ ਕੀ ਸਮਝ ਆਉਣਾ ਕੀ ਹੈ ਤੇ ਕੀ ਨਹੀਂ ਹੈ
ਹੋਰ ਕੀ ਬਾਕੀ ਤਾਂ ਚਲੋ ਬੱਚਿਆਂ ਨੂੰ ਖੁਦ ਹੀ ਕਰਦੇ ਜਿਵੇਂ ਹੁਣ ਆਰਟ ਐਡ ਕਰਾਫਟ ਦਾ ਬੇਟੀ ਮੇਰੀ ਛੋਟੀ ਫਿਰ ਸਾਨੂੰ ਹੈਲਪ ਕਰਨੀ ਪੈਂਦੀ ਹੈ ਨਾਲ
ਹਾਂ ਹਾਂਜੀ ਹਾਂ ਇਹ ਛੋਟੇ ਬੱਚੇ ਜੀਦਾ ਦੁੱਸਾ ਹੋਲੀਡੇ ਹੋਮ ਵਰਕ ਕੱਚ ਹੀ ਟੇਸਟ ਚਲਦੇ ਨੇ ਕਿ ਮੰਮੀ ਮਾਵਾਂ ਹੀ ਕਰਦੇ ਸਿਰ ਤੇ ਬੈ ਬ ਕੇ ਹੀ ਉਹਨਾਂ ਦੇ ਕਰਨਾ ਪੈਂਦਾ ਹੈ
ਹਾਂਜੀ ਉਹ ਫੇਿਰ ਬੱਚੇ ਫੇਿਰ ਓਦਾਂ ਦੀ ਹੈਬਿਟ ਹੋ ਜਾਂਦੀ ਹੈ ਨਾ ਬੱਚਿਆਂ ਨੂੰ ਜੇ ਪਾਈ ਕਰੀ ਜਾਵਾਂਗੇ ਤਾਂ ਬੱਚੇ ਕੀ ਸਿੱਖਣਗੇ ਹੋਰ ਕਿਆ ਹੁਣ ਕਈ ਚੀਜ਼ਾਂ ਏਦਾਂ ਵੀ ਟੇਸਟਿੰਗ ਵਾਲੀਆਂ ਮੇਰੀ ਬੇਟੀ ਨੂੰ ਮਿਲੀਆਂ ਹੋਈਆਂ ਬਟ ਫੇਿਰ ਉਹ ਕਹਿੰਦੀ ਆ ਖੁਦ ਏ ਉਹ ਨੂੰ ਪੇਸਟ ਕਰਦੀ ਹੈ ਅਸੀਂ ਕੱਟ ਕੱਟ ਕੇ ਦੇ ਦੇਈਦੀ ਹੈ ਤੇ ਪੇਸਟ ਕਰ ਲੈਂਦੀ ਹੈ
ਤੇ ਤ ਅੰਤਰਰੀਤ ਇਹਨਾਂ ਦਾ ਅਭਿਆਸ ਕਿ ਇਹਸੀ ਗਲਾ ਕਮ ਤੇ ਤੁਸੀਂ ਜਿਹੜਾ ਜ਼ੋਰ ਵਾਲਾ ਕਮ ਹੈ ਦਿਮਾਗ ਵਾਲਾ ਕਮ ਹੈ ਓਹ ਤੁਸੀ ਕਰ ਸਕਦੇ ਹੋ ਵਧੀਆ
ਹੋਰ ਕਿਆ ਹਾਂਜੀ ਇਹ ਤਾਂ ਹੈ
ਤੇ ਆਪਾਂ ਪੜ੍ਹਦੇ ਲਿਖਦੇ ਸੀਗੇ ਪਤਾ ਹੀ ਨਹੀਂ ਚੱਲਦਾ ਸੀਗਾ ਖੇਲਦਿਆਂ ਖੇਲਦਿਆਂ ਕਦੋਂ ਕੰਮ ਹੋ ਜਾਂਣੇ ਕਰਨੇ ਖੁਦ ਕੰਮ ਕਰਦੇ ਹੁੰਦੇ ਸੀ ਆਪਾਂ ਲੋਕ
ਹੋਰ ਕੀ ਹੋਰ ਅਬ ਅੱਗੇ ਹੁੰਦਾ ਸੀ ਥੋੜਾ ਰਿਟਰਨ ਵਰਕ ਵੀ ਜ਼ਿਆਦਾ ਦਿੰਦੇ ਸੀ ਨਾ ਹੁਣ ਬਟ ਇਹ ਇਹਨਾਂ ਨੂੰ ਆਏਆ ਵੀ ਔਰਤ ਵਗੈਰਾ ਜ਼ਿਆਦਾ ਦਿੰਦੇ ਨੇ ਛੋਟੇ ਬੱਚਿਆਂ ਨੂੰ ਤਾਂ ਚਲੋ ਰਿਟਰਨ ਨ ਦਿੰਦੇ ਹੈਗੇ ਇਨਾ
ਨਹੀਂ ਸਾਨੂੰ ਤਾਂ ਬਹੁਤ ਜ਼ਦਾ ਹੁੰਦਾ ਸੀਗਾ ਕੰਮ ਸਾਡਾ ਕੋ ਸਕੂਲ ਵਾਲੇ ਬਹੁਤ ਜ਼ਿਆਦਾ ਮਤਲਬ ਇੰਟਲ ਵਾਲਾ ਸਟੋ ਪ੍ਰੋਜੈਕਟਸ ਅਲਗ ਤੋਂ ਦੋ ਜਾਂ ਪਿੰਨ ਮੋਡਲਸ ਬਣਾਣੇ ਹੁੰਦੇ ਬਹੁਤ ਜ਼ਿਆਦਾ ਸਾਦਾ ਤਾਂ ਹੈਕਟਿਕ ਹੋਈਦਾ ਸੀ
ਹੁੰਦੀਆਂ ਸੀਗੀਆਂ ਅਸਾਈਨਮੈਂਟਸ ਵੀ ਹੁੰਦੀਆਂ ਸੀ
ਫਿਫਟੀ ਛੁੱਟੀਆਂ ਤੇ ਫਿਫਟੀ ਰਾਈਟਿੰਗਸ ਤਾਂ ਹੁੰਦੀਆਂ ਈ ਹੁੰਦੀਆਂ ਸੀਗੀਆਂ ਪੈਲੇ ਓ ਤਾਂ ਰਾਈਟਿੰਗ ਦਾ ਕੀ ਕਰਨਾ ਹੁੰਦਾ ਸੀ
ਓ ਚਲੋ ਏਦਾਂ ਹੁੰਦਾ ਸੀ ਵੀ ਰਾਈਟਿੰਗ ਇੰਪਰੂਵ ਹੁੰਦੀ ਸੀਗੀ ਆਪਣੀ ਹ ਲਿਖ ਲਿਖ ਕੇ ਤਾ ਚਲੋ ਜਿੰਨੀ ਜ਼ਿਆਦਾ ਪ੍ਰੈਕਟਿਸ ਕਰਾਂਗੇ ਉਨੀ ਐ ਰਾਈਟਿੰਗ ਇੰਪਰੂਵ ਹੁੰਦੀ ਐ।
ਕਿਆ
ਤੁਸੀ ਕੀ ਕਰਦੇ ਸੀਗੇ?
ਬਸ ਮੈਂ ਵੀ ਬੱਚਿਆਂ ਦਾ ਬਸ ਹੈਂਜੀ।
ਮੈ ਕੇਆ ਛੋਟੇ ਹੁੰਦੇ ਤੁਸੀ ਕਿਵੇਂ ਟੇ ਹੁੰੇ ਹਾਂਗੇ ਹੋ ਵਿਚਾਰਾ
ਬਸ ਅ ਤੁਆਨੁ ਪਤਾ ਵੀ ਗਰਲਸ ਤਾਂ ਦੇਖੋ ਆਪਣੇ ਆਪ ਈ ਕਰ ਲੈਂਦੀਆ ਬੋਆਇਜ ਦੀ ਥੋੜ੍ਹੀ ਦਿਕ ਦਿੱਕਤ ਆਂਦੀ ਐ। ਹੋਰ ਕਿਆ ਹਾਂਜੀ। ਬੂਆਇਜ਼ ਦਾ ਹੁੰਦਾ ਵੀ ਕਦ ਕਦੇ ਕਿਸੇ ਤੋਂ ਕਰਵਾ ਲੋ ਕਦੇ ਕਿਸੇ ਤੋਂ
ਹੁੰ ਹੁੰ ਪਰ ਏ ਕੇਸਿਸ ਥੋੜਾ ਜਿਆ ਉਲਟਾ ਹੈ ਮੇਰੀ ਗਲਤੀ ਥੋੜੀ ਲਾਪਰਵਾ ਹੈ
ਓ ਹੋ ਜਾਂਦਾ ਫੇਰ ਬੱਚੇ ਤੇ ਡਿਪੈਂਡ ਕਰਦਾ ਏ ਨਾ ਹਾਂਜੀ ਬੱਚੇ ਤੇ ਡਿਪੈਂਡ ਕਰਦ ਤਾ ਏ ਵੀ ਹੈ।
ਹੈ ਮੇਰੇ ਤਾਂ ਬੇਟੀ ਮੇਰੀ ਬੇਟੀ ਤਾਂ ਹੈ ਕਏਗੀ ਭਇਆ ਆਪ ਕਰਦੋ ਕਏਗੀ ਮੰਮਾ ਆਪ ਪਾਪ ਪਾਪਾ ਨੂੰ ਨੀ ਕੈਂਦੇ ਕਿਓਂਕਿ ਪਤਾ ਏ ਪਾਪਾ ਨਾਲ ਵਿਛਾ ਲੈਂਦੇ ਨੇ।
ਹਾਜੀ
ਹ
ਮੈਂ ਤਾਂ ਆ ਵੀ ਚਲੋ ਬੱਚਾ ਹਾਂਜੀ ਹੁਣ ਤਾਂ ਨਾਲੇ ਆਪਣੇ ਟਾਈਮ ਚ ਚਲੋ ਸਿਲੇਬਸ ਥੋੜ੍ਹਾ ਘੱਟ ਵੀ ਹੁੰਦਾ ਸੀ ਹੁਣ ਤਾਂ ਬੁੱਕਸ ਏਨੀਆਂ ਲੱਗੀਆਂ ਹੁੰਦੀਆਂ ਥਾਨੂੰ ਪਤਾ ਸਬਜੈਕਟ ਕਿੰਨੇ ਹੁੰਦੇ ਨੇ।
ਤੁਸੀਂ ਜਿਂਵੇ ਹਾਇਰ ਕਲਾਸਿਸ ਦੇ ਜਾਓਗੇ ਨਾ ਤਾਂ ਹਾਈ ਕਲਾਸ ਦਾ ਹਫਤਾ ਸਲੇਬਸ ਚਲਦਾ ਏਦੇ ਚ ਵੀ। ਹੁਣ ਤਾਂ ਬਹੁਤ ਸਟ੍ਰੇਲੀਆ ਚ ਵਵਾ ਆਪ ਸੇਲ ਲਦਾ ਹੈ ਬਹੁਤ ਜ਼ਿਆਦਾ ਘਟਾ ਤਾ ਹੈ ਜੀ ਆਪਣੇ ਦੋ ਦੋ ਤਿੰਨ ਤਿੰਨ ਬੁੱਕਸ ਹੁੰਦੀਆਂ ਸੀਗੀਆਂ ਹਿਸਟਰੀ ਵਗੈਰਾ ਦੀਆਂ। ਤੇ ਬਹੁਤ ਘੱਟ ਈ ਸਿਲੇਬਸ ਕਰਤਾ ਏ। ਟੈਂਥ ਦਾ ਵੀ ਪਲੱਸ ਟੂ ਦਾ ਵੀ। ਇੰਨੇ ਚੈਪਟਰਸ ਕਟਵਾ ਦਿੱਤੇ ਨੇ ਕਿਉਂਕਿ ਟੈਂਥ ਥੋੜਾ ਜਿਹਾ ਚੇਂਜ ਕਰ ਨਾ ਕ੍ਰੈਟੇਰੀਆ ਚੇਂਜ ਕਰਤਾ ਐ ਕੋਸਚਨ ਪੇਪਰਸ ਦਾ ਨਾ ਇਨਾਂ ਨੇ। ਜਾ ਵੇ ਘਰ ਸੀਰੀਅਸ
ਕਿੰਨੇ ਪੈਹਾਂ ਦੀ ਪੂਰੀ ਵੀ ਬੁੱਕ ਆਂਦੀ ਹੁੰਦੀ ਸੀਗੀ ਹੁਣ ਐਵੇਂ ਕਈ ਵਾਰ ਸਮੈਸਟਰ ਸਿਸਟਮ ਕਰ ਦਿੰਦੇ ਨੇ ਤਾਂ ਅੱਧਾ ਅੱਧਾ, ਛੇ ਛੇ ਮੀਨੇ ਚ ਡਿਵਾਈਡ ਹੋ ਜਾਂਦਾ ਐ ਏ ਵੀ ਹੋ ਜਾਂਦਾ ਐ।
ਤਾਂ ਬੋਰਡ ਚੱਲਸੇ ਟੈਂਥ ਦਾ ਆਪਾਂ ਦੋ ਵਾਰ ਦਾ ਬੋਰਡ ਕਰਤਾ ਏ ਹਣਾ ਦੋ ਵਾਰ ਦੇਣਾ ਪਏਗਾ। ਕਾਫੀ ਕੁਛ ਚੇਂਜਿਸ ਲੈ ਕੇ ਆਏ ਨੇ ਟੇਸ਼ਨਸ ਵਿੱਚ ਤੇ ਐਜੂਕੇਸ਼ਨ ਕੁੜੀਆਂ ਵਾਸਤੇ ਤਾਂ ਬਹੁਤ ਜ਼ਿਆਦਾ ਮਿਲੀ ਏ। ਮੂੰਡਿਆ ਵਾਸਤੇ ਤਾਂ ਹੈ ਹੀ। ਤੇ ਉਹਨਾਂ ਨੇ ਘਰ ਬਾਰ ਦਾ ਦੇਖਣਾ ਕਰਨਾ। ਸਭ ਕੁਛ ਕਰਨਾ ਤੇ ਕੁੜੀਆਂ ਵਾਸਤੇ ਵੀ ਅੱਜ ਦੀ ਖੇਤੀ ਬਹੁਤ ਜ਼ਿਆਦਾ ਜ਼ਰੂਰੀ ਐ। ਕਿਸ?
ਹਾਂ।
ਬੱਚਿਆਂ ਨੂੰ ਜੋ ਮਦਰ ਇਜ਼ ਦ ਫਸਟ ਟੀਚਰ ਔਫ ਅ ਚਾਈਲਡ। ਤੇ ਪਚਿਆ ਵਾਸਤੇ ਤਾਂ ਬਹੁਤ ਜ਼ਰੂਰੀ ਐ।
ਔਰ ਏਦਾਂ ਈ ਵੀ ਚਲੋ ਏਦਾਂ ਨੀ ਹੁੰਦਾ ਵੀ ਐਜੂਕੇਸ਼ਨ ਕਰਕੇ ਜੋਬ ਕਰਨੀ ਆ ਹਨਾਂ ਕਿ ਕਿਵੇਂ ਕਿਸੇ ਨਾਲ ਗੱਲਬਾਤ ਕਰਨੀ ਐ ਕਿੱਦਾਂ? ਫ੍ਰੈਂਡਸ ਨਾਲ ਰੈਣਾ, ਕਿੱਦਾਂ ਟਰੀਟ ਕਰਨਾ ਇਹ ਸਾਰਾ ਕੁਛ ਬੱਚੇ ਨੇ ਸਕੂਲ ਤੋਂ ਸਿੱਖਣਾ, ਐਜੂਕੇਸ਼ਨ ਲੇ ਕੇ ਹੀ ਸਿੱਖਣਾ।
ਹਾਂਜੀ, ਹੁਣ ਦੇਖੋ ਤੁਸੀਂ। ਅਹ ਬੱਚੇ ਜਿਵੇਂ ਹੈਗੇ ਆ ਸਿਰਫ ਇਹੀ ਤਾਂ ਨਾ ਕਿ ਤੁਸੀਂ ਪੜ੍ਹਾਣਾ ਈ ਐ ਚੱਲ ਨਈਂ ਅੱਜ ਤਾਂ ਕੁਛ ਵੀ ਤੁਸੀਂ ਪ੍ਰੋਡਕਟਸ ਵੀ ਖਰੀਦਣ ਜਾਂਦੇ ਓ ਸਭ ਤੋਂ ਪਹਿਲਾਂ ਤਾਂ ਮੈਨੂਫੈਕਚਰਿੰਗ ਡੇਟ ਵਗੈਰਾ ਈ ਦੇਖਣੀ ਪੈ ਜਾਂਦੀ ਐ।
ਹਾਂਜੀ।
ਹੋਏ ਇਨਸਾਨ ਤਾਂ ਫਿਰ ਉਹੀ ਕੀ ਕਰੇਗਾ? ਠੀਕ ਐ ਨਾ ਔਨਲਾਈਨ ਜੇ ਚੀਜ਼ ਤੁਸੀਂ ਤੇ ਆ ਅੱਜ ਮੈਕਸੀਮਮ ਕੰਮ ਔਨਲਾਈਨ ਹੋ ਗਏ ਨੇ ਤੇ ਆੱਲ ਤੇ ਇਸ ਤੁਸੀਂ ਕਿਵੇਂ ਅਹ ਕਰੋਗੇ ਜੇ ਤੁਹਾਨੂੰ ਆਂਦਾ ਈ ਨ੍ਹੀਂ ਹੋਏਗਾ। ਇਸ ਕਰਕੇ ਅੱਜ-ਕੱਲ ਐਜੂਕੇਸ਼ਨ ਬਹੁਤ ਜ਼ਰੂਰੀ ਐ, ਪਹਿਲਾਂ ਬੇਸਿਕ ਨੀਂ ਸੀ ਹੁਣ ਤਾਂ ਨੈਸੇਸ ਕੀ ਹੋਗੀ ਆ।
ਹਾਂਜੀ ਇਹ ਤਾਂ ਹੈ।
ਹਂ। ਤੁਸੀਂ ਕਿੰਨਾ ਪੜ੍ਹੇ ਓ? ਤੁਆਡੀ ਐਜੂਕੇਸ਼ਨ ਕਿੱਥੋਂ ਤੱਕ ਐ?
ਕੋਈ ਵੀ ਪ੍ਰੋਡਕਟ ਲੈਕੇ ਆਂਦੇ ਆ ਤਾਂ ਬੇਟੀ ਪਹਿਲਾਂ ਕਏਗੀ ਮੰਮਾ ਡੇਟ ਚੈੱਕ ਕਰੋ ਡੇਟ ਹੈ ਇਸ ਦੀ
ਔਰ ਛੋਟੀ ਜੀ ਹੈ ਫੇਰ ਵੀ ਧਿਆਨ ਪੂਰਾ ਰੱਖਦੀ ਐ।
ਨਈਂ ਅੱਜ-ਕੱਲ੍ਹ ਇਹਨਾਂ ਨੂੰ ਸਕੂਲ ਵਿੱਚ ਈ ਦੱਸਿਆ ਜਾਂਦਾ ਨਾ ਸਾਰਾ ਕੁਛ ਉੱਥੇ ਈ ਪੜ੍ਹਾਇਆ ਜਾਂਦਾ ਉੱਥੇ ਈ ਦੱਸਿਆ ਜਾਂਦਾ ਐ। ਆਪ ਕਿਉਂਕਿ ਮਾਂ ਪਿਓ ਦਾ ਤਾਂ ਫ਼ਿਰ ਵੀ ਬੱਚੇ ਖੇਡਦੇ-ਕੂਦਦੇ ਥੋੜਾ ਭੁੱਲ ਜਾਂਦਾ ਐ ਲੇਕਿਨ ਜਦੋਂ ਰੋਸ ਰੋਜ਼ ਹੁੰਦੀ ਸੀਟੀਂਗ ਹੁੰਦੀ ਐ। ਘਰ ਵੀ ਬਾਹਰ ਵੀ ਫਿਰ ਬੱਚੇ ਨੂੰ ਆਦਤ ਪੈ ਜਾਂਦੀ ਐ ਫੇਰ ਅਸੀਂ ਭੁੱਲ ਭੁੱਲ ਨੀ ਸਕਦੇ।
ਹਾਂਜੀ ਇਹ ਤਾਂ ਹੈ, ਹੋਰ ਕਿਆ ਔਰ ਸਾਡੀ ਐਵੇਂ ਨਾ ਬੇ ਕਰੀ ਦੀ ਸ਼ੋਪ ਵੀ ਐ ਸਾਡੀੇ ਕਰਿਆਨੇ ਦੀ ਵੀ ਨਾਲ ਫਿਰ ਰੇਡੀਮੇਡ ਗਾਰਮੈਂਟਸ ਦੀ ਵੀ ਐ ਤੇ ਫਿਰ ਉਹ ਬੇਕਰੀ ਵਾਲੇ ਚੋਂ ਫਿਰ ਕੋਈ ਵੀ ਸਮਾਨ ਨੀ ਲੈ ਕੇ ਆਣਾ, ਅਸੀਂ ਵੀ ਕਈ ਵਾਰ ਕੈਅ ਦਿੰਣੇ ਐ ਵੀ ਡੇਟ ਚੈੱਕ ਕਰ ਲੈਂਦੇ ਆ ਨਾ ਅਸੀਂ ਤਾਂ ਫੇਰ ਹੁਣ ਇਹ ਪੂਰਾ ਧਿਆਨ ਰੱਖਦੇ ਵੀ ਡੇਟ ਚੈੱਕ ਕਰਦੀ ਆ ਪਹਿਲਾਂ ਕਏਗੀ ਮੰਮਾ ਡੇਟ ਚੈੱਕ ਕਰ ਲੋ। ਕਈ ਵਾਰ ਹੁੰਦਾ ਨਾ ਐਕਸਪਾਇਰ ਆਪਾਂ ਯੂਜ਼ ਕਰ ਲਈ ਜਲਦੀ ਜਲਦੀ ਚ ਫੇਰ ਉਹ ਬੋਡੀ ਨੂੰ ਇਫੈਕਟ ਕਰ ਦਿੰਦਾ ਐ।
ਹਾਂਜੀ।
ਹੋਰ ਕਿਆ?
ਹੁਣ ਅੱਜ-ਕੱਲ ਤਾਂ ਮੀਨਸ ਸਕੂਲਿੰਗ ਵੀ ਇਨੀਂ ਕਈ ਤਾਂ ਇੰਨੇ ਵਧੀਆ-ਵਧੀਆ ਸਕੂਲ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਹੁੰਦੇ ਨੇ ਬਹੁਤ ਵਧੀਆ ਸਿਖਾਂਦੇ ਨੇ ਬੱਚਿਆਂ ਨੂੰ, ਬਹੁਤ ਕੁਝ ਸਿਖਾਂਦੇ ਨੇ, ਐਕਟੀਵਿ ਵੀ ਬਹੁਤ ਕਰਵਾਂਦੇ ਨੇ।
ਹਾਜੀ, ਸ
ਤਿੰਨ ਸ-ਸੋ ਜਿਹੜਾ ਵੇ ਆ ਉਹ ਸਾਰਾ ਹੀ ਚੇਂਜ ਹੋ ਗਿਆ। ਆਪਣੇ ਟਾਈਮ 'ਚ ਤਾਂ ਬਿਲਕੁਲ ਏ ਚੇਂਜ ਨਹੀਂ ਸੀਗੀ, ਐਜੂਕੇਸ਼ਨ ਦਾ ਵੀ ਹੁਣ ਤਾਂ ਬਹੁਤ ਜ਼ਿਆਦਾ ਡੈਵਲਪ ਹੋ ਗਿਆ, ਹੋਰ ਕਿਆ।
ਬਿਲਕੁਲ ਇੰਟੀਰੀਆ ਚੇਂਜ ਹੋ ਗਿਆ, ਕੰਪਿਊਟਰ ਤਾਂ ਮਸ ਹੋ ਗਿਆ ਤੇ ਆਪਣੇ ਟਾਈਮ ਵਿੱਚ ਤਾਂ ਲਾਈਮ ਸੈਫਿਸ ਅ ਆਪਣੇ ਟਾਇਮ 'ਚ ਤਾਂ ਨਾਈਨ-ਟੈਂਥ 'ਚ ਜਾਕੇ ਅ ਇੰਟਰੋਡਿਊਸ ਕਰਿਆ ਸੀਗਾ। ਪ ਹੁਣ ਤਾਂ, ਹੁਣ ਤਾਂ ਫਸਟ ਤੋਂ ਹੀ ਉਹਨਾਂ ਨੂੰ ਜ਼ਰੂਰੀ ਕਰਤਾ।
ਹਾਂਜੀ, ਕੋਈ ਨਹੀਂ ਕੁਛ ਸਮਝ ਆ ਰਿਹਾ, ਬੱਚ ਚਨੀ ਚਲੋ, ਜਿਵੇਂ ਇਹਨੂੰ ਹੋਲੀਡੇਜ਼ ਵੀ ਐ ਤੇ ਟੀਚਰ ਨਾਲ ਕੰਸਲਟ ਕਰ ਲੈਂਦੇ ਨੇ ਹਨਾ। ਫੋਨ ਵਗੈਰਾ ਕਰਕੇ ਇਹ ਪੁੱਛ ਲੈਂਦੇ ਨੇ ਹੁਣ ਵੀ, ਬਹੁਤ ਸਹੂਲਤਾਂ ਹੁਣ ਮਿਲੀਆਂ ਹੋਈਆਂ ਬੱਚਿਆਂ ਨੂੰ, ਬਹੁਤ ਜ਼ਿਆਦਾ ਬਟ ਬੱ ਚੇ ਫੇਰ ਵੀ ਕ‌ਈ ਏਦਾਂ ਦੇ ਨੇ ਜਿਹੜੇ
ਅੱਜ-ਕੱਲ੍ਹ ਤਾਂ ਜਿਵੇਂ ਕੁਛ ਨਹੀਂ ਸਮਝ ਆਂਦਾ ਨਾ। ਤੇ ਉਹ ਤਾਂ ਔਨਲਾਈਨ ਈ ਦੇਖ ਲੈਂਦੇ ਨੇ, ਨਵੇਂ ਤਰੀਕੇ ਇੰਨੇ-ਇੰਨੇ ਜ਼ਿਆਦਾ
ਲੰਮਾ ਜਿਹਾ ਪਿਆ, ਹੋਰ ਕੀ ਆ।
ਮੀਨਿੰਗ ਈ ਨੇ ਤੁਸੀਂ ਜੇ, ਹੁਣ ਮੇਰਾ ਬੱਚੇ ਤਾਂ ਥੋੜੇ ਬੜੀ ਕਲਾਸਿਸ ਵਿੱਚ ਹੋ ਗਏ। ਤੇ ਉਹਨਾਂ ਨੂੰ ਕੁਛ ਨਹੀਂ ਜੇ ਲੈਕਚਰ ਦਾ ਸਮਝ ਆਇਆ, ਦੁਬਾਰਾ ਟੋਪਿਕ ਤੇ ਫਿਰ ਔਨਲਾਈਨ ਦੇਖ ਲੈਂਦੇ ਨੇ, ਇੰਨੇ-ਇੰਨੇ ਜ਼ਿਆਦਾ ਤਰੀਕੇ ਨਾਲ, ਅੱਛੇ ਤਰੀਕੇ ਨਾਲ ਸਮਝਾਂਦੇ ਐ ਤੇ ਉਹ ਫਿਰ ਕਰ ਲੈਂਦੇ ਐ।
ਹੋਰ
ਹੈਂ ਜੋ।
ਉਹੀ ਏ ਕੀ ਐਜੂਕੇਸ਼ਨ ਤਾਂ ਬਹੁਤ ਟੂ ਹੋਈ-ਹੋਈ ਐ। ਹੁਣ ਤਾਂ ਹਰੇਕ ਦੇ ਲ‌ਈ ਐਜੂਕੇਸ-ਐਜੂਕੇਟ ਹੋਣਾ ਬਹੁਤ ਜ਼ਰੂਰੀ ਐ। ਆਪਣਾ ਕੋਈ ਬਿਜ਼ਨਸ ਚਲਾਂਣਾ ਜਾਂ ਕੁਛ ਨਹੀਂ ਵੀ ਕਿਤੇ ਜੋਬ ਕਰਨੀ ਹਨਾ, ਕੋਈ ਬਿਜ਼ਨਸ ਚਲਾਂਣਾ, ਉਹਦੇ ਲਈ ਵੀ ਐਜੂਕੇਸ਼ਨ ਮਸਟ ਆ, ਕੋਈ ਗਲ ਕੋਈ ਐਸੇਸ਼ੀ ਸਿੱਖਣੀ ਏ, ਕੁਛ ਕਰਨਾ ਉਹਦੇ ਲਈ ਐਜੂਕੇਸ਼ਨ, ਕੋਈ ਰੀਡਿੰਗ ਦੇ ਲਈ, ਹਰੇਕ ਪਰ ਪਜ ਦੇ ਲ‌ਈ ਐਜੂਕੇਸ਼ਨ ਜ਼ਰੂਰੀ ਐ।
ਕਿਉਂਕਿ, ਹਰ ਫੀਲਡ ਵਿੱਚ ਨਵੇਂ-ਨਵੇਂ ਤਰੀਕੇ ਕੇ ਆ ਗਏ ਨੇ, ਨਵੇ-ਨਵੀ ਉੱਥੇ ਡਿਵੈਲਪਮੈਂਟਸ ਹੋ ਗਈਆਂ ਨੇ, ਕਿ ਹਾਂ।
ਗਿਆ।
ਤੇ ਉਹ ਜਦੋਂ ਤੱਕ ਤੁਸੀਂ ਪੜ੍ਹੇ-ਲਿਖੇ ਨੀ ਹੋਗੇ, ਤੁਹਾਨੂੰ ਸਮਝ ਈ ਨਹੀਂ ਆਂਨਾ
ਹਾਂਜੀ, ਅੱਗੇ ਹੁੰਦਾ ਸੀ ਵੀ ਕੋਈ ਵੀ ਹੈਂਡ ਰਿਟਨ ਵਰਕ ਜਿਆਦਾ ਹੁੰਦਾ ਸੀ, ਮੈਨਲ ਵਰਕ, ਹੁਣ ਸਾਰਾ ਔਨਲਾਈਨ ਹੁੰਦਾ। ਸਾਰਾ ਏ ਮੰਜੇ ਤੇ ਹੁੰਦਾ, ਕੰਪਿਊਟਰਾਇਜ ਹੋ ਗਿਆ ਸਾਰਾ ਕੁਛ ਹੋਣ। ਫਿਰ ਕੰਪਿਊਟਰ ਦੀ ਨੌਲੇਜ ਵੀ ਲੈਣੀ ਜ਼ਰੂਰੀ ਐ। ਕੋਈ ਟੈਸਟ ਕਲੀਅਰ ਕਰਨਾ ਉਹਦੇ ਲਈ ਕੰਪਿਊਟਰ ਮਸਟ ਮੰਗਦੇ, ਵੀ ਕੰਪਿਊਟਰ ਜ਼ਰੂਰੀ ਐ, ਤੇ ਹੋਰ ਕਿਹਾ।
ਚਲੋ, ਦੀਦੀ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ
ਹਾਂਜੀ, ਠੀਕ ਐ ਜੀ, ਹਾਂਜੀ। ਹੋਰ ਕਿਆ ਜ਼ਰੂਰ ਜੀ, ਸ਼ਾਸ਼ੀ ਕਾਲ ਜੀ।
ਕੈ ਓ।